ਹੈਲੋ ਹੈਲੋ ਹੈਲੋ? ਹੈਲੋ। ਹੈਲੋ ਹੈਲੋ।
ਹੈਲੋ
ਹੈਲੋ
ਆਵਾਜ਼ ਆ ਰਹੀ ਹੈ।
ਹਾਂਜੀ- ਹਾਂਜੀ ਅਵਾਜ਼ ਆ ਰਹੀ ਹੈ ਠੀਕ ਹਾਂਜੀ-ਹਾਂਜੀ।
ਅੱਛਾ ਤੁਹਾਡੀ ਆਵਾਜ਼ ਨਹੀਂ ਨਾ ਆ ਰਹੀ ਸੀ।
ਅੱਛਾ-ਅੱਛਾ ਹੁਣ ਆ ਰਹੀ ਹੈ।
ਹਾਂਜੀ ਹੁਣ ਆ ਰਹੀ ਹੈ
ਹੋਰ ਠੀਕ ਹੋ
ਹੋਰ ਠੀਕ ਹੋ ਵਧੀਆ ਤੁਸੀਂ ਸੁਣਾਓ
ਬਸ ਵਧੀਆ
ਕੀ ਕਰਦੇ?
ਕੁਛ ਨਹੀਂੀ ਬਸ ਹੁਣੇ ਫ੍ਰਰੀ ਹੋਈ ਸੀ
ਅੱਛਾ ਹਾਂਜੀ ਠੀਕ ਹੈ! ਠੀਕ ਏ!
ਵਧੀਆ ਫੋਨ ਫੋਨ ਯੂਜ ਕਰਦੇ ਹੋਣੇ ਨੇ ਅੱਜ ਕੱਲ੍ਹ ਤੇ
ਹਾਂ ਇਹ ਘੱਟ ਹੀ ਯੂਜ ਕਰਦਾ ਵੈਸੇ ਬੱਚੇ ਬੜਾ ਅੱਜ ਕਲ ਫੋਨ ਯੂਜ ਕਰਨ ਲੱਗ ਗਏ ਨੇ
ਛੁੱਟੀਆਂ ਨੇ ਨਾ ਬੱਚਿਆਂ ਦੀ ਜ਼ਿਆਦਾ ਹੀ ਫੋਨ ਦੇਖਣ ਲੱਗਦੇ ਨੇ
ਸਹੀ ਗੱਲ ਬੜਾ ਛੁੱਟੀਆਂ ਪਈਆਂ ਦੀਆਂ ਨੇ ਉਹਨਾ ਹੀ ਫੋਨ ਵੇਖਦੇ ਨੇ
ਹਮ ਪਰ ਇਨਾ ਫੋਨ ਦੇਣਾ ਨੀ ਚਾਹੀਦਾ ਵੈਸੇ
ਹਮ ਸਹੀ ਬਾੱਲ ਹੈ
ਬੰਦੇ ਨੇ ਕੋਈ ਕੰਮ ਕਰਨਾ ਹੋਏ ਤੇ ਫੇਿਰ ਦੇਖ ਲੈਣ ਵਿੱਚ ਪ੍ਰੋਜੈਕਟ ਵਗੈਰਾ
ਹਮ ਤੇ ਸਾਡਾ ਛੂਟ ਛੋਟਾ ਹੈ ਨਾ ਤੇ ਇਹ ਇਹਨੂੰ ਅਸੀਂ ਦਿੰਦੇ ਹਾਂ ਪਰ ਬੜਾ ਘੱਟ ਦੇਖਦਾ ਹੈ
ਹਮ ਵਧੀਆ ਦੇਖਣਾ ਵੀ ਨੀ ਚਾਹੀਦਾ ਇੰਨਾ ਆਈਸੈਟ ਵੀ ਵੀਕ ਹੋ ਜਾਂਦੀਆਂ ਨੇ
ਹਮ ਉਹ ਤੇ ਹੈਗਾ ਚਸ਼ਮੇ ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਵੀ ਲੱਗੇ ਦੇ ਨੇ
ਹਾਂ ਆਉਂਦੇ ਨੇ ਸਾਡੇ ਟਿਊਸ਼ਨ ਤੇ ਆਉਂਦੇ ਨੇ ਸਭ ਬੱਚਿਆਂ ਨੂੰ ਚਸ਼ਮੇ ਲੱਗੇ ਦੇ ਨੇ ਪਰ ਉਹਨਾਂ ਦੀ ਮੰਮੀਆਂ ਕਹਿੰਦੀਆਂ ਨੇ ਕਿ ਇਨਾ ਫੋਨ ਯੂਜ ਕਰਦੇ ਨੇ ਹੈ
ਹਮ ਅੱਜ ਕੱਲ ਬੱਚੇ ਮੰਨਦੇ ਵੀ ਤੇ ਨਹੀਂੀ ਠੀਠ ਹੋਏ ਦੇ ਨੇ
ਹਾਂ ਬਿਲਕੁੱਲ ਤੁਹਾਨੂੰ ਕੀ ਲੱਗਦਾ ਫੋਨ ਚਲਾਉਣਾ ਸਹੀ ਹੈ ਕਿ ਨਹੀਂ
ਨਹੀਂ ਇਹ ਤਾਂ ਵੀ ਨਹੀਂ ਦਾ ਸਕਰੀਨ ਟਾਈਮ ਹੋਣਾ ਚਾਹੀਦਾ ਹੈ ਪਰ ਇਸ ਤਰ੍ਹਾਂ ਨ ਬੇ ਫਾਲਤੂ ਦੀਆਂ ਚੀਜ਼ਾਂ ਨਾਲ ਨਹੀਂ ਕੋਈ ਆ ਤੇ ਬੱਚਾ ਸਿੱਖ ਰਿਹਾ ਹੋਏ ਤਾਂ ਤੇ ਬੰਦਾ ਕਹੇ ਕਿ ਹਾਂ ਇੰਨਾ ਸਕਰੀਨ ਟਾਈਮ ਲੈ ਲਿਆ ਫਿਰ ਬੇ ਵਜਾ ਤੋਂ ਚਲਾ ਰਿਹਾ ਤੇ ਫਿਰ ਤੇ ਬੇਕਾਰ ਹੀ ਹੈ
ਹਾਂਜੀ
ਹੈਲਥ ਇਸ਼ੂਜ ਵੀ ਬੜੇ ਹੋ ਰਹੇ ਨੇ ਫੋਨ ਨਾਲ ਹੈਲਥ ਇਸ਼ੂ ਵੀ ਬੜੇ ਹੋ ਰਹੇ ਨੇ
ਬੱਚੇ ਖਾਣਾ ਹੀ ਨਹੀਂ ਖਾਂਦੇ ਉਹਦੇ ਬਿਨਾਂ ਕਹੀਂਗੇ ਪਹਿਲੇ ਫੋਨ
ਕੌਣ ਚੰਗਾ ਸਹੀ ਗੱਲ ਹੈ।
ਤਾਂ ਹੀ ਖਾਣਾ ਖਾਂਦੇ ਨੇ ਨਹੀਂ ਤੋ ਅਦਰਵਾਈਜ਼ ਕਹਿੰਗੇ ਨਹੀਂ ਭੁੱਖ ਨਹੀਂ ਹੈ ਸਾਨੂੰ ਜਦੋਂ ਕਹੋਗੇ ਨਾ ਫੋਨ ਦੇਖ ਲੈ ਥੋੜ੍ਹੀ ਦੇਰ ਫਿਰ ਨਾਲ ਹੀ ਭੁੱਖ ਲੱਗ ਜਾਂਦੀ ਹੈ।
ਹਾਂਜੀ ਤੇ ਹੈ ਵੇ ਇੰਨਾ ਵੀ ਨਹੀਂ ਚਲਾਉਣਾ ਚਾਹੀਦਾ ਹੈ ਕਿ ਹਾਂ ਯੂਜ਼ ਯੂਜ ਵਾਲੀ ਚੀਜ਼ਾਂ ਦੇਖ ਰਹੇ ਹ ਤੇ ਤੇ ਬੱਚਾ ਚਲਾ ਲੈ ਕੋਈ ਗੱਲ ਨਹੀਂ ਅ ਬਿਨਾਂ ਯੂਜਿੰਗ ਤੋਂ ਕੋਈ ਦੇਖ ਰਿਹਾ ਤੇ ਫਿਰ ਬੇਕਾਰ ਹੀ ਹੈ ਫੋਨ ਲੈਣਾ
ਬਿਲਕੁਲ ਕਈ ਬੱਚੇ ਤੇ ਬੜਾ ਹੀ ਜ਼ਿਆਦਾ ਯੂਜ ਕਰਦੇ ਨੇ ਜਿਹੜੇ ਤੇ ਰਹਿ ਹੀ ਨਹੀਂ ਸਕਦੇ ਸਕੂਲੋਂ ਆ ਕੇ ਫੋਨ ਟਿਊਸ਼ਨੋ ਆ ਕੇ ਫੋਨ ਹਰ ਟਾਈਮ ਫ ਫਿਰ ਉਹਨਾਂ ਦੀ ਆਈਸੈਟ ਵੀ ਕਿੰਨੀਆਂ ਵੀਕ ਹੋਈ ਦੀਆਂ ਨੇ
ਹਮ ਉਹ ਤੇ ਹੈ ਫਿਰ ਤੇ ਵੀਕ ਹੋਣ ਗਿਆ ਹੀ
ਹਾਂਜੀ ਹਾਂਜੀ ਬੱਸ ਅੱਜ ਗੁਰਪੁਰਬ ਸੀ ਤੇ ਗੁਰਦੁਆਰੇ ਜਾਣਾ ਸੀ।
ਅੱਛਾ ਅੱਜ ਇੱਥੇ ਤੇ ਦੁਪਹਿਰੇ ਹੁੰਦਾ ਹੋਏਗਾ ਨਾ। ਤੁਹਾਡੇ ਉੱਧਰ ਹੂੰ ਦੁਪਹਿਰ ਦਾ ਸਹੀ ਹੈ ਸਵੇਰ ਦਾ ਤੇ ਬੱਸ ਇਸ ਤਰ੍ਹਾਂ ਹੀ ਹੈ ਸਵੇਰ ਦਾ ਜਾਇਆ ਹੀ ਨਹੀਂ ਜਾਂਦਾ।
ਹਾਂਜੀ ਬੱਸ ਸ਼ਾਮੀ ਨਗਰ ਕੀਰਤਨ ਨਿਕਲੇਗਾ।
ਅੱਛਾ।
ਹਾਂਜੀ।
ਅੱਛਾ ਤੁਸੀ ਗੁਰਦੁਆਰੇ ਜਾ ਰਹੇ ਹੋਗੇ।
ਹਾਂਜੀ-ਹਾਂਜੀ ਬਸ ਮੈਂ ਕਿਹਾ ਚਲੋ ਤਿਆਰ ਹੋਈਏ।
ਅੱਛਾ ਚਲੋ ਤੁਹਾਡੇ ਇੱਥੇ ਵਧੀਆ ਕੌਣ ਏ।
ਤੁਹਾਡੇ, ਤੁਹਾਡੇ ਇੱਥੇ ਵਧੀਆ ਹੈ। ਸਵੇਰੇ ਹੋਰ ਸੁਣਾਓ।
ਬਸ ਹੋਰ ਤੁਸੀਂ ਕੀ ਕਰ ਰਹੇ।
ਬਸ ਕੁੱਛ ਨਹੀਂ ਮੈਂ ਵੀ ਲੰਚ ਰੈਡੀ ਕਰਕੇ ਹੂਣੇ ਬੈਠੀ ਹਾਂ। ਹੁਣੇ ਕਾਕਾ ਕਹਿ ਰਿਹਾ ਸੀ ਸੋਣਾ ਏ ਤੇ ਮੈਂ ਕਿਹਾ ਚੱਲ ਸੁਲਾ ਦਿੰਦੀ ਹਾਂ ਬਾਕੀ ਥੋੜ੍ਹਾ ਬਹੁਤਾ ਮੇਕਅੱਪ ਦਾ ਕੋਰਸ ਕਰ ਰਹੀ ਹਾਂ।
ਅੱਛਾ ਠੀਕ ਹੈ ਕਿਸ ਚੀਜ਼ ਦਾ ਕਰ ਰਹੇ ਹੋ।
ਮੈਂ ਮੇਕਅਪ ਦਾ ਹੀ ਕਰ ਰਹੀ ਹਾਂ।
ਅੱਛਾ ਸੈਲਫ ਹੀ ਕਰ ਰਹੇ ਹੋ। ਓਕੇ। ਮੈਨੂੰ ਤੇ ਮੈਨੂੰ ਤੇ ਆਪ ਨੀ ਬਿਲਕੁਲ
ਮੈਨੂੰ ਨ ਨੀ ਆਦਾ ਸੀ ਜਦੋਂ ਮੈਂ ਮੈਰਿਡ ਹੋਈ ਨਾ ਤਾਂ ਮੈਨੂੰ ਵੀ ਨੀ ਆਦਾ ਸੀ।
ਓਕੇ।
ਫੇਰ ਧੀਰੇ ਧੀਰੇ-ਧੀਰੇ ਸਿੱਖ ਗਿਆ ਫੇਰ ਇੰਟਰਸਟ ਵੀ ਵੱਧ ਗਿਆ ਕਿ ਹਾਂ ਮੇਕਅੱਪ ਦਾ ਅਸੀਂ ਵੀ ਕਰ ਹੀ ਲਈਏ ਮੇਕਅਪ ਦਾ। ਮੇਕਅਪ ਦਾ ਕੋਈ ਸੈਲਫ ਮੇਕਅਪ ਦਾ ਆਪਣੇ ਆਪ ਤੇ ਕਰ ਰੀ
ਅੱਛਾ ਤੇ ਤੁਸੀਂ ਕੀ ਕੁਛ ਸਿੱਖ ਲਿਆ ਕਿਵੇਂ ਕਰਦੇ ਹੋ ਮੇਕਅਪ।
ਮੈਂ ਮਤਲਬ ਥੋੜੇ ਬਹੁਤੇ ਪ੍ਰੋਡਕਟ ਆਪਣੇ ਘਰ ਲਿਆਈ ਦੀ ਹਾਂ।
ਓਕੇ।
ਥੋੜੇ ਬਹੁਤੇ ਪ੍ਰੋਡਕਟ ਲਿਆਏ ਆ ਉਹਦੇ ਨਾਲ ਹੀ ਮੈ ਆਪਣਾ ਦੇਖਦੀ ਰਹਿੰਦੀ ਹਾਂ ਮਤਲਬ ਮੇਰਾ ਤੇ ਸੈਵਨ ਡੇ ਦੀ ਕਲਾਸ ਸੀ। ਤੇ ਜ਼ਿਆਦਾ ਦੇ ਦਿਨ ਦੀ ਕਲਾਸ ਵੀ ਹੈਗੀ ਸੀ ਸੈਵਨ ਡੇਜ ਦੀ ਕਲਾਸ ਸੀ ਬਸ
ਓਕੇ ਤੇ ਉਹਦੇ ਸ ਖਾ ਕ
ਉਹਦੇ ਵਿੱਚ ਇੱਕ ਤੇ ਉਹਨਾਂ ਨੇ ਦੱਸਤਾ ਕਿ ਏਦਾਂ ਬੇਸ ਮਤਲਬ ਮਤਲਬ ਬੇਸ-ਫੇਸ ਤੇ ਇਸ ਤਰ੍ਹਾਂ ਲਗਾਉਣਾ ਹੈ ਇਹ ਤੁਸੀਂ ਯੂਜ ਕਰਨਾ ਮਤਲਬ ਪਹਿਲੇ ਸਟਾਰਟਿੰਗ ਕਿਹੜੇ ਪ੍ਰੋਡਕਟ ਤੋਂ ਕਰਨੀ ਹੈ।
ਓਕੇ।
ਹੂੰ ਪਹਿਲੇ ਦਿਨ ਦ ਨੇ ਦੱਸਦਾ ਫੇਸ ਕਲੀਨ ਕਰੋ ਵਾਈਪਸ ਨਾਲ ਫੇਰ ਸਹੀ ਤਰ੍ਹਾਂ ਫੇਰ ਉਹਦੇ ਉੱਤੇ ਲਗਾਓ ਫਿਰ ਟੋਨਰ ਯੂਜ ਕਰੋ। ਟੋਨਰ ਯੂਜ ਕਰੋ ਪਹਿਲੇ ਫਿਰ ਮੋਸਚਰਾਈਜਰ ਲਗਾ ਲੋ। ਫੇਰ ਉਹ ਪ੍ਰਾਈਮਰ ਪ੍ਰਾਈਮਰ ਯੂਜ ਕਰ ਲਓ।
ਓਕੇੇ।
ਹਮ ਫਿਰ ਪ੍ਰਾਈਮਰ ਤੋਂ ਬਾਅਦ ਫਿਰ ਔ ਫਾਊਂਡੇਸ਼ਨ ਲਗਾ ਲੋ ਉਸ ਅਕੋਰਡਿੰਗ ਟੂ ਸਕਿਨ ਮਤਲਬ ਕਿ ਅਗਰ ਫੇਅਰ ਸਕਿਨ ਏ ਤੇ ਫੇਅਰ ਦੇ ਅਕੋਰਡਿੰਗ ਲੈ ਲੋ ਅਗਰ ਡਲ ਸਕਿਨ ਤੇ ਡਲ ਦੇ ਅਕੋਰਡਿੰਗ ਲੈ ਲੋ
ਓਕੇ ਓਕੇ
ਹਾਂਜੀ ਫੇਰ ਉਸ ਤੋਂ ਬਾਅਦ ਫੇਰ ਸਕਿੰਨ ਦੇ ਵੀਗਾ ਡਰਾਈ ਸਕਿੰਨ ਤੇ ਫੇਿਰ ਕਈ ਪ੍ਰੋਡਕਟ ਹੁੰਦੇ ਨੇ ਡਰਾਏ ਵਿੱਚ ਨਹੀਂ ਲੱਗਦੇ ਹੋਰ ਕਈ ਕੰਬੀਨੇਸ਼ਨ ਸਕਿਨ ਹੁੰਦੀ ਹੈ ਕਿ ਦੋਨੋ ਪ੍ਰੋਡਕਟ ਯੂਜ ਹੋ ਜਾਂਦੇ ਨੇ ਕੰਬੀਨੇਸ਼ਨ ਚ ਤੇ ਇਹ ਹੁੰਦਾ ਕਿ ਡਰਾਏ ਔਰ ਦੋਨੋ ਜਿਹੜੀ ਓਇਲੀ ਉਹ ਦੋਨੋਂ ਯੂਜ ਕਰ ਸਕਦੇ ਨੇ ਪਰ ਇਹ ਕਿ ਡਰਾਏ ਹੋਰ ਉਹਦੇ ਵਾਸਤੇ ਅਲੱਗ ਅਲੱਗ ਚੀਜ਼ਾਂ ਯੂਜ ਹੁੰਦੀਆਂ ਹਮ ਫਿਕਮ ਉਹ ਯੂਸ ਕਰ ਲੋ
ਉਹ-ਉਹ ਯੂਪ ਕਰਲੋ ਫਾਡੇਸ਼ਨ ਉਸ ਕਰਨ ਤੋਂ ਬਾਅਦ ਉਹ ਯੂਜ ਕਾਰਲੋ ਕਿ ਕਹਿੰਦੇ ਨੇ ਕੰਸੀਲਰ ਜਿੱਥੇ ਤੁਹਾਨੂੰ ਲੱਗ ਰਿ ਆ ਕਿ ਥੋੜਾ ਡਾਰਕ ਸਰਕਲ ਵਗੈਰਾ ਹੈਗੇ ਨੇ ਡਾਰਕ ਸਰਕਲ ਹੈਗੇ ਨੇ ਤ ਯੂਜ ਕਰ ਲੋ ਜਿੱਥੇ ਜਿੱਥੇ ਤੁਹਾਨੂੰ ਲੱਗ ਰਿਹਾ ਜ ਫਲ ਹਾਂ ਥੋੜ੍ਹਾ ਬਿਤਾਉਣਾ ਚਾਹੀਦਾ ਹੈ ਮੰਦ ਜ਼ਿਆਦਾ ਆਹੀ ਮੇਕਅਪ ਦਾ ਸੀ ਕਿ ਆਹੀ ਮੇਕਅਪ ਨਹੀਂ ਆਉਂਦਾ ਹੁਣ ਮੇ ਥੋੜਾ ਆਈ ਮੇਕਅਪ ਉੱਤੇ ਕਰਾਂਗੀ ਹਜੇ ਮੈਂ ਥੋੜੇ ਵੈਸੇ ਸਿੱਖੀ ਆ ਨਾ ਸੈਵਨ ਡੇ ਕਲਾਸ ਚ ਹੁਣ ਮੈ ਆਈ ਮੇਕਅਪ ਉਤੇ ਕਰਾਗੀ ਮੈਨੂੰ ਆਈ ਮੇਕਅਪ ਉੱਤੇ ਜ਼ਿਆਦਾ ਹੁੰਦਾ ਹੈ ਮੈਨੂੰ ਆ ਹੀ ਮੇਕਅੱਪ ਨਹੀਂ ਹੁੰਦਾ ਆਪਣੇ ਆਪ
ਹਮ
ਵਧੀਆ ਏ
ਹਮ
ਬੰਦਾ ਕਿਤੇ ਪਾਰਟੀ ਤੇ ਜਾਂਦਾ ਹੈ ਘਰ ਹੀ
ਸਹੀ ਗੱਲ ਹੈ ਹੁਣ ਮੈਨੂੰ ਨਾ ਵੈਸੇ ਵੀ ਪਾਰਲਰ ਵਗੈਰਾ ਤੇ ਮੇਕਅੱਪ ਪਸੰਦ ਨਹੀਂ ਆਉਂਦੇ ਮੈਂ ਦੋ ਤਿੰਨ ਵਾਰੀ ਘਰ ਆ ਚੁੱਕੀ ਤੇ ਮੈਨੂੰ ਪਸੰਦ ਹੀ ਨਹੀਂੀ ਆ ਪਰ ਮੇਰੇ ਵਿਆਹ ਦਾ ਬਿਲਕੁਲ ਸਹੀ ਸੀ ਮੇਕਅਪ ਤੇ ਉਸ ਤੋਂ ਬਾਅਦ ਇਥੇ ਮੈਂ ਆਪਨੀ ਨਨਾਣ ਦੇ ਵਿਆਹ ਵਿੱਚ ਕਰਾਇਆ ਸੀ ਉਹਦਾ ਤੇ ਮੈਨੂੰ ਪਸੰਦ ਹੀ ਨਹੀਂ ਆਇਆ ਪਤਾ ਨੀ ਕਿਉਂ ਨੀ ਪਸੰਦ ਹੈ
ਪਤਾ ਕਈ ਮੇਕਅੱਪ ਕਰਦੇ ਨੇ ਜਿਹੜਾ ਫੇਸ ਦੇ ਅੰਦਰ ਹੀ ਮੇਕਅੱਪ ਸਾਰਾ ਹੋ ਜਾਂਦਾ। ਕਈ ਉਠਾਵ- ਉਠਾਵ ਵਿੱਚ ਕਰਦੇ ਨੇ, ਤੇ ਉਹ ਬਿਲਕੁਲ ਪਸੰਦ ਨੇ ਜਦੋਂ ਆਪਾ ਬਾਹਰ ਜਾਂਨੇ ਆ ਨਾ ਤੇ ਫਿਰ, ਉਹ ਸਾਹਮਣੇ ਵਾਲਾ ਵੀ ਕਹਿੰਦਾ ਹੇ, ਇਹਦਾ ਮੇਕਅੱਪ ਦੇਖ ਕਿਵੇਂ ਦਾ ਲੱਗ ਰਿਹਾ।
ਉਹਨੇ ਹੁਣੇ ਕੀ ਕਹਿੰਦੇ ਨੇ, ਦੀਦੀ ਦੇ ਵਿਆਹ ਵਿੱਚ ਨਾ ਕਰਵਾਇਆ ਜੇ, ਆਪਣੀ ਨਨਾਣ ਉਹਨਾਂ ਦਾ ਮੇਕਅੱਪ ਮੈਂ, ਇੰਨਾ ਕੋਸਟਲੀ ਵੀ ਕਰਾਇਆ ਪਰ ਫਿਰ ਵੀ ਨਾ, ਉਹ ਉਭਰਿਆ-ਉਭਰਿਆ ਮੇਕਅੱਪ ਸੀ, ਮੱਤਲਬ ਜੇਦਾ ਏਦਾਂ ਲੱਗ ਰਿਹਾ ਸੀ, ਹੱਥ ਲਾਵਾਂਗੇ ਤੇ ਸਭ ਸਾਫ਼ ਹੋ ਜਾਏਗਾ। ਹਜੇ ਵੀ ਇੰਨੇ ਅੱਛੇ ਪਾਰਲਰ ਤੋਂ ਕਰਾਇਆ ਸੀ ਫਿਰ ਵੀ ਮੱਤਲਬ ਫਿਰ ਵੀ ਸਹੀ ਨਹੀਂ ਹੋਇਆ ਤੇ ਹੁਣੇ ਜਸਟ ਮੈਂ ਮੈਰਿਜ ਤੇ ਗਈ ਸੀ ਤੇ ਉੱਥੇ ਮੈਂ ਮੇਕਅੱਪ ਆਪਣੇ ਆਪ ਕੀਤਾ ਸੀ ਮੱਤਲਬ ਬੇਸ ਵਗੈਰਾ ਸੱਭ ਚੀਜ਼ਾਂ ਮੈਂ ਆਪਣੇ ਆਪ ਕੀਤੀਆਂ ਸੀ ਬਸ ਆ ਹੀ ਮੇਕਪ ਮੈਂ ਕਰਾਆ ਸੀ ਕਿਸੇ ਕੋਲੋ
ਅੱਛਾ ਹਾਂ ਤੁਹਾਡੀ ਮੈਂ ਫੋਟੋਜ਼ ਵੇਖਿਆ ਸੀ ਬੜੀਆਂ ਸੋਹਣੀਆਂ ਆਈ ਦੀਆਂ ਸੀ ਮੈਂ ਕਿਹਾ ਸ਼ਾਇਦ ਇਹਨਾਂ ਨੇ ਪਾਰਲਰ ਤੋਂ ਤਿਆਰ ਹੋਏ ਨੇ
ਮੈਂ ਆਪ ਮੱਤਲਬ ਆਪੇ ਹੀ ਕਰਵਾਇਆ ਸੀ ਤੇ ਉੱਥੇ ਥੋੜਾ ਜਿਹਾ ਬੇਸ ਜਿਵੇ ਹੀ ਮੇਕਅੱਪ ਮੈਂ ਕਰਾ ਲਿਆ ਸੀ ਤਿਆਰ ਕਰਨ ਵਾਲੇ ਆਈ ਦੇ ਸੀ ਦੀਦੀ ਉਹਨਾਂ ਕੋਲ ਮੈਂ ਹੀ ਮੇਕਅੱਪ ਕਰਾ ਲਿਆ ਸੀ ਹੇਅਰ ਸਟਾਈਲ ਕਰਾਲਿਆ ਸੀ
ਓਕੇ ਨਹੀਂ ਵਧੀਆ ਲੱਗ ਰਿਹਾ ਸੀ ਨਾ
ਹਾਂਜੀ
ਵਧੀਆ ਲੱਗ ਰਿਹਾ ਸੀ ਮੇਕਅੱਪ ਨਾ ਕੀਤਾ ਹੋਇਆ ਬਹੁੱਤ ਵਧੀਆ ਲੱਗ ਰਿਹਾ ਸੀ
ਹਾਂਜੀ। ਮੇਕਅੱਪ, ਅੱਛਾ ਹੋਇਆ ਦਾ ਹੋਸੀ।
ਹੂੰ, ਮੈਨੂੰ ਵੀ ਧਿਆਨ ਸੀ, ਮੈਂ ਕਿਹਾ ਸ਼ਾਇਦ ਖੁਦ ਕੀਤਾ ਹੈ। ਪਤਾ ਨੀ, ਪਾਰਲਰ ਤੋਂ ਤਿਆਰ ਹੋਏ ਨੇ। ਤੇ ''ਮੈਂ ਕਿਹਾ ਪੁੱਛਾਂਗੀ, ਰੋਜ਼ ਐਵੇਂ ਕਰਦੀਆਂ ਫਿਰ ਪੁੱਛਣ ਹੀ ਨੀ ਹੁੰਦਾ ਸੀ।
ਕੋਈ ਗੱਲ ਨੀ, ਤੁਸੀਂ ਕਰ ਲਿਆ ਕਰੋ ਫੋਨ। ਮੈਂ ਤੇ, ਹੁਣ ਸਗੋਂ ਕਹਿ ਰਹੀ ਹਾਂ, ਆਪ ਉਦਾਂ ਕੁਕਿੰਗ ਵਗੈਰਾ ਦਾ ਵੀ ਦੇਖੀਏ, ਕੋਈ ਕੁਕਿੰਗ ਉਹਦਾ ਦੇਖੀ ਕੁਕਿੰਗ ਦਾ ਵੀ ਸੀ ਕੀ, ਕੋਈ ਕੋਰਸ
ਹੂੰ, ਹੂੰ ਠੀਕ ਏ, ਹੋਰ ਨਾਲੇ ਛੁੱਟੀਆਂ ਵੀ ਨੇ, ਬੱਚੇ ਵੀ ਘਰ ਨੇ। ਬੰਦਾ ਆਪਾਂ ਵੀ ਜਾ ਸਕਦੇ ਹਾਂ, ਨਹੀਂ ਤਾਂ ਫਿਰ ਬੱਚਿਆਂ ਨੂੰ ਲਿਆਣਾ-ਆਉਣਾ ਬੜਾ ਔਖਾ ਲੱਗਦਾ ਏ।
ਹੂੰ, ਹੂੰ ਓਹ ਤੇ ਹੈ। ਆਹੋ, ਓ ਤੇ, ਹੈ, ਅੱਜ-ਕੱਲ ਟਾਈਮ ਉਹ ਛੋਟੇ ਬੱਚੇ ਕਰਕੇ ਤੇ ਵੈਸੇ, ਟਾਈਮ ਨਹੀਂ ਮਿਲ ਪਾਂਦਾ।
ਹਾਂਜੀ-ਹਾਂਜੀ। ਚਲੋ ਠੀਕ ਏ ਫਿਰ, ਹਾਂਜੀ ਠੀਕ ਹੈਜੀ, ਓਕੇ। ਹਾਂਜੀ-ਹਾਂਜੀ- ਹਾਂਜੀ, ਹਾਂਜੀ ਆਵਾਂਗੇ ਠੀਕ ਹੈ ਜੀ। ਓਕੇ, ਬਾਏ।
ਟਾਈਮ